ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਐ?
ਬਸ ਵਧੀਆ, ਤੁਸੀਂ ਕੀ ਕਰਦੇ ਪਏ ਸੀ?
ਕੁਛ ਨੀ ਭੈਣ ਜੀ ਬਸ ਬੈਠੀ ਹੋਈ ਸੀ ਮੈਂ ਤੇ। ਸੋਚਿਆ ਤੁਹਾਨੂੰ ਫੋਨ ਕਰ ਲਾਂ। ਬਸ ਫੇਰ ਫੋਨ ਕਰ ਲਿਆ ਹੁਣ ਤੁਹਾਨੂੰ। ਤੁਸੀ ਸੁਣਾਓ ਭੈਣ ਜੀ ਤੁਸੀ ਕੀ ਕਰ ਭੈਣ ਜੀ ਕੀ ਕਰ ਰਹੇ ਹੋ ਤੁਸੀ?
ਹਾਂਜੀ।
ਕੀ ਕਰਦੇ ਪੇਓ ਭੈਨ ਜੀ।
ਭੈਣ ਜੀ ਤੁਹਾਡੀ ਆਵਾਜ਼ ਬੜੀ ਓਈ ਸਲੋ ਆ ਰਹੀ ਐ ਭੈਣ ਜੀ।
ਹੈਲੋ ਭੈਣ ਜੀ ਵਾਜ਼ ਆ ਰੀ ਹੁਣ ਮੇਰੀ ਤੁਹਾਨੂੰ?
ਹਾਂਜੀ ਭੈਣਜੀ ਹੁਣ ਆਈਏ ਥੋੜੀ ਜਹੀ ਵਾਜ਼।
ਕੀ ਕਰਦੇ ਪੇ ਓ ਭੈਣ ਜੀ ਤੁਸੀ?
ਬਸ ਭੈਣ ਜੀ ਕੁਛ ਨੀ ਵੇਲੇ ਬੈਠੇ ਆਂ ਮੈਂ ਕਿਹਾ ਚੱਲ ਇੱਕ ਫੋਨ ਹੀ ਕਰਾਂ ਭੈਣ ਜੀ ਨੂੰ ਬੜੇ ਦਿਨ ਹੋ ਗੇ। ਭੈਣ ਜੀ ਨਾਲ ਗੱਲ ਨੀ ਹੋਈ।
ਵਧੀਆ ਭੈਣ ਜੀ ਤੁਹਾਨ ਯਾਦ ਤੇ ਆਈ।
ਹਾਂਜੀ।
ਮੈਂ ਕਿਹਾ ਵਧੀਆ ਭੈਣ ਜੀ ਯਾਦ ਤੇ ਤਾਨੋ ਨਈ ਤਾਂ ਤੁਸੀ ਤਾਂ ਬੜੇ ਬਿਜੀ ਚੱਲਦੇ ਪ ਅੱਜ ਕੱਲ੍ਹ ਪਤਾ ਨਈ ਕਿਉਂ ਕੀ ਗੱਲ ਏ ਇੰਨੇ ਬਿਜ਼ੀ ਕਿਉਂ ਚੱਲ ਰਹੇ ਓ?
ਬਸ ਭੈਣ ਜੀ ਵੈਸੇ ਈ ਬਿਜ਼ੀ ਹੈਗੇ। ਬਿਜ਼ੀ ਤੇ ਨੀ ਹੈਗੇ ਬਸ ਬੱਚਿਆਂ ਦੇ ਨਾਲ ਟਾਈਮ ਈ ਨੀ ਮਿਲਦਾ।
ਸਹੀ ਗੱਲ ਏ ਭੈਣ ਜੀ ਬੱਚਿਆਂ ਦੇ ਨਾਲ ਤਾਂ ਟਾਈਮ ਈ ਨੀ ਮਿਲਦਾ। ਹੋਰ ਸੁਣਾਓ ਭੈਣ ਜੀ।
ਬਸ ਭੈਣ ਜੀ ਉਸ ਦਿਨ ਤੁਹਾਨੂੰ ਵਿਆਹ ਚ ਦੇਖਿਆ ਸੀ। ਬੜਾ ਸੋਹਣਾ ਮੇਕਅੱਪ ਕੀਤਾ ਦਾ ਸੀ ਤੁਸੀਂ ਆਪੇ ਕੀਤਾ ਸੀ ਮੇਕਅੱਪ ਭੈਣ ਜੀ?
ਹਾਂਜੀ ਭੈਣ ਜੀ ਮੈਂ ਆਪੇ ਈ ਕਰਨੀ ਆ ਅਪਣਾ ਮੇਕਅੱਪ।
ਫਿਰ ਕਿਵੇਂ ਕਰਦੇ ਓ ਭੈਣ ਜੀ? ਕੀ ਕੀ ਲਗਾਂਦੇ ਓ ਭੈਣ ਜੀ? ਪਹਿਲੇ ਕੀ ਲਗਾਉਂਦੇ ਓ? ਦੱਸੋਗੇ ਭੈਣ ਜੀ?
ਹਾਂਜੀ ਭੈਣ ਜੀ ਜ਼ਰੂਰ ਤੁਹਾਨੂੰ ਤਾਂ ਮੈਂ ਜ਼ਰੂਰ ਦੱਸਾਂਗੀ? ਸਭ ਤੋਂ ਪਹਿਲੇ ਭੈਣ ਜੀ ਪਿਤਾ ਕੀ ਕਰਨਾ ਹੁੰਦਾ।
ਭੈਣ ਜ ਤੁਸੀਂ ਤੇ ਐਵੇਂ ਕਿਹਾ ਤੁਹਾਨੂੰ ਮੈਂ ਜ਼ਰੂਰ ਦੱਸਾਂਗੀ ਜਿਵੇ ਤੁਸੀਂ ਦੱਸਣਾ ਨੀ ਚਾਹਦੇ ਆਾਨ ਕਰਨ ਲਗੇ ਹੋ ਮੇਰੇ ਤੇ ਭੈਣ ਜੀ?
ਨਹੀਂ ਨਹੀਂ ਭੈਣ ਜੀ ਆਸਾਨ ਕਰ ਆ ਮੇਕਅਪ ਕਰਨਾ ਤੇ ਆਣਾ ਚਾਹੀਦਾ ਨਾ ਸਭ ਨੂੰ। ਹੁਣ ਤੁਹਾਨੂੰ ਨੀ ਆਉਂਦਾ ਤੁਹਾਨੂੰ ਮੈਂ ਸਿਖਾ ਦਾਂਗੀ ਨਾ ਹੁਣ ਸੁਣ ਲੋ। ਹਾਂਜੀ ਭੈਣ ਜੀ।
ਹਾਂਜੀ ਭੈਣ ਜੀ ਦੁਬਾਰਾ ਦੱਸਣਾ ਜਰਾ ਸਮਝ ਨਹੀਂ ਆਈ ਸੀ ਮੈਨੂੰ ਨਾ ਜਰਾ।
ਮੈਂ ਕਹਿ ਰਹੀ ਹਾਂ ਭੈਣ ਜੀ ਹਾਂ ਮੈਂ ਤੁਹਾਨੂੰ ਤੇ ਜ਼ਰੂਰ ਦੱਸਾਂਗੀ। ਹੁਣ ਮੈਂ ਦੱਸਦਾ ਕਿਵੇਂ ਕਰਦੇ ਨੇ ਮੇਕਅਪ?
ਹਾਂਜੀ ਹਾਂਜੀ ਭੈਣ ਜੀ ਦੱਸੋ ਜੀ।
ਭੈਣ ਜੀ ਆਪਣਾ ਫੋਨ ਨਾ ਆਪਣੇ ਕੰਧ ਤੇ ਲਾ ਕੇ ਰੱਖੋ ਤੁਹਾਨੂੰ ਆਵਾਜ਼ ਨੀ ਆ ਰਹੀ ਮੇਰੀ।
ਭੈਣ ਮੇਰੇ ਕੰਨ ਤੇ ਹੀ ਮੂੰਹ ਤੇ ਥੋੜ੍ਹਾ ਲਾਇ ਫੋਨ ਤੇ ਕੰਨ ਤੇ ਲਾਇਆ।
ਬਸ ਫਿਰ ਠੀਕ ਐ ਅੱਛੀ ਤਰ੍ਹਾਂ ਲਗਾ ਕੇ ਰੱਖੋ ਹੁਣ ਸੁਣੋ ਫਿਰ।
ਉਹ ਭੈਣ ਜੀ ਥੋੜਾ ਬਹੁਤ ਕੰਮ ਕਰਨੀ ਪੈਣਾ। ਤਾਂ ਭੈਣ ਜੀ ਮੈਂ ਤਾਂ ਫੇਰ ਮੈਂ ਕਿਹਾ ਚੱਲ ਨਾਲ ਨਾਲ ਗੱਲ ਹੋ ਜਾਏਗੀ। ਨਾਲ ਵੇਖਾਂ ਪੁੱਛਾਂ ਮੈਂ ਕਿਹਾ ਬਹੁਤ ਸੋਹਣਾ ਕੀਤਾ ਤਾ ਸੀ ਕਿਵੇਂ ਕੀਤਾ। ਕੀਤਾ ਦਾ ਸੀ।
ਹਾਂਜੀ ਭੈਣ ਜੀ ਦੱਸਣੀ ਆ। ਸਭ ਤੋਂ ਪਹਿਲੇ ਤੇ ਤੁਸੀਂ ਅਪਣਾ ਮੂੰਹ ਧੋ ਕੇ ਆਣਾ ਐ ਕਿਸੀ ਫੇਸਵੋਸ਼ ਨਾਲ ਜਾਂ ਕਲੀਨਜ਼ਰ ਦੇ ਨਾਲ। ਹਾਂਜੀ ਭੈਣ ਜੀ। ਓਸ ਤੋਂ ਬਾਅਦ ਤੁਸੀ ਮੂੰਹ ਧੋ ਕੇ ਲਗਾਣਾ ਐ ਟੋਨਰ।
ਠੀਕ ਏ ਭੈਣ ਜੀ।
ਓਸ ਤੋਂ ਬਾਅਦ ਓਹਨੂੰ ਸੁੱਕਣ ਤੋਂ ਬਾਅਦ ਲਾਣਾ ਐ ਮੋਇਸਚਰਾਈਜ਼ਰ ਠੀਕ ਐ। ਭੈਣਜੀ ਓਸ ਤੋਂ ਬਾਦ ਫੇਰ ਤੁਸੀ ਲਗਾਣਾ ਐ ਮੋਇਸਚਰਾਈਜ਼ਰ ਤੋਂ ਦੋ ਤਿੰਨ ਮਿੰਟ ਬਾਅਦ ਲਾਣਾ ਭੈਣ ਜੀ ਜੀਮਰ
ਕੀ ਲਾਣਾ ਟੋਨਰ ਤੋਂ ਬਾਅਦ ਕੀ ਲਾਣਾ ਭੈਣ ਜੀ।
ਪ੍ਰਾਈਮਰ ਲਗਾਣਾ ਭੈਣ ਜੀ ਪ੍ਰਾਈਮਰ। ਪ੍ਰਾਈਮਰ ਦੇ ਨਾਲ ਨਾ ਸਾਡਾ ਜੋ ਬੇਸ ਹੁੰਦਾ ਨਾ। ਹਾਂ ਸਾਡ ਬੇਸ ਹੁੰਦਾ ਨਾ। ਮੇਕਅਪ ਦਾ ਉਹ ਬਿਲਕੁਲ ਪਰਫੈਕਟ ਬਣ ਜਾਂਦਾ ਕੇਕੀ ਨੀ ਹੁੰਦਾ ਤਾਂ, ਲਗਾਣਾ ਪੈਂਦਾ ਸਾਨੂੰ ਪ੍ਰਾਈਮਰ।
ਅੱਛਾ ਅੱਛਾ,
ਪ੍ਰਾਈਮਰ ਪ੍ਰਾਈਮਰ ਲਾਣ ਤੋਂ ਬਾਅਦ ਅਗਰ ਤੁਸੀਂ ਆਪਣੇ ਮੇਕਅਪ ਨੂੰ ਗਲੋਅ ਦੇਣਾ ਚਾਹੁੰਦੇ ਹੋ। ਅੱਛਾ ਲੱਗੇ ਤੁਹਾਡਾ ਗਲੋਈ ਲੱਗੇ ਅਤੇ ਸਟਰੋਪ ਕਰੀਮ ਲਗਾ ਲੈਣਾ ਜਾਂ ਪ੍ਰਾਈਮਰ ਨਾਲ ਲਗਾਣ। ਸ੍ਟੌਕਰੀ ਮਿਲਾ ਲੈਣਾ।
ਅੱਛਾ-ਅੱਛਾ, ਸਟ੍ਰੋਕਰੀ, ਕਿੰਨੇ ਦੀ ਆ ਜਾਂਦੀ ਹੈ, ਮਾਰਕੀਟ ਵਿੱਚੋਂ?
ਆ ਜਾਂਦੀ ਆ ਭੈਣਜੀ, ਓ ਚਾਰਸੋ-ਪੰਜਸੋ ਦੀ ਤਾਂ ਆਈ ਜਾਂਦੀ ਹੈ।
ਭੈਣ ਜੀ, ਬੜਾ ਮਹਿੰਗਾ ਮੇਕਅੱਪ ਮਿਲਦਾ ਆਜ-ਕੱਲ ਤੇ।
ਭੈਣ ਜੀ ਕੀ ਦਸੀਏ, ਬਸ ਮੇਕਅੱਪ ਤੇ ਬੜਾ ਜ਼ਿਆਦਾ ਹੀ ਮਹਿੰਗਾ ਹੋਗਿਆ। ਅੱਧੇ ਤੋਂ ਜਿਆਦਾ ਪੈਸੇ ਹੀ, ਮੇਕਅਪ ਲੈਣ ਤੇ ਲਗ ਜਾਂਦੇ ਨੇ।
ਇੰਨਾ ਮਹਿੰਗਾ ਮੇਕਅੱਪ ਹੋਗਿਆ, ਵੀ ਅੱਜ-ਕੱਲ ਬਜ਼ਾਰ ਵਿੱਚ।
ਹੋਰ ਕੀ‌ ਭੈਣ ਜੀ, ਬੜਾ ਮਹਿੰਗਾ ਹੋਗਿਆ।
ਚਲੋ ਕੋਈ ਨਹੀਂ, ਜੇ ਫਿਰ ਮੈਂ ਸੋਣੇ ਲੱਗਣੈ, ਤੇ ਫਿਰ ਮੇਕਅੱਪ ਲਿਆਣਾ ਹੀ ਪੈਣਾ ਨਾ ਭੈਣ ਜੀ।
ਸਹੀ ਗੱਲ ਹੈ, ਭੈਣ ਜੀ। ਵਿਆਵਾਂ-ਸ਼ਾਦੀਆਂ ਤੇ ਤੇ ਮੇਕਅੱਪ ਹੀ ਕਰਦਾ ਬੰਦਾ, ਅੱਛਾ-ਅੱਛਾ ਕਰਨਾ ਚਾਹੀਦਾ ਬੰਦੇ ਨੂੰ ਸੋਹਣਾ ਲੱਗ
ਹਾਂਜੀ-ਹਾਂਜੀ ਭੈਣਜੀ, ਐ ਤੇ ਤੁਸੀਂ ਸਹੀ ਕਹਿ ਰਹੇ ਹੋ।
ਹਾਂਜੀ ਭੈਣ ਜੀ।
ਅੱਛਾ ਫਿਰ, ਸਟ੍ਰੌਪ ਕ੍ਰੀਮ ਲਗਾਕੇ ਭੈਣ ਜੀ, ਉਸ ਤੋਂ ਬਾਅਦ ਕੀ ਲਾਣਾ।
ਉਸ ਤੋਂ ਬਾਅਦ ਭੈਣ ਜੀ ਤੁਸੀ ਲਾਣੀ ਏ, ਫਾਉਂਡੇਸ਼ਨ, ਫਾਉਂਡੇਸ਼ਨ ਔਰ ਅਛੀ ਤਰ੍ਹਾਂ ਬਲੈਂਡ ਕਰ ਲੈਣਾ, ਜ਼ਿਆਦਾ ਵੀ ਨਾ ਲਗਾ ਲੈਣਾ, ਔਰ ਆਪਨੇ ਸ੍ਕੀਨ ਟੋਨ ਦੇ ਅਕੋਰਡਿੰਗ ਲਾ ਲੈਣਾ। ਕਿਥੇ ਤੁਸੀ ਜ਼ਿਆਦਾ ਚਿੱਟੀ ਫਾਉਂਡੇਸ਼ਨ ਲੈ ਆਓ, ਤੇ ਉਥੇ ਭੂਤ ਲੱਗੋ ਵਿਆਹ ਤੇ।
ਉਹੋ ਭੈਣ ਜੀ, ਨਾਲ-ਨਾਲ ਬੇਸਤੀ ਕਰਦੇ ਪਏ।
ਨਹੀ-ਨਹੀ ਭੈਣ ਜੀ, ਮੈ ਤਾ ਤੁਹਾਨੂੰ ਸਮਝਾ ਰਹੀ ਆਂ, ਜ਼ਿਆਦਾ ਅਪਣੀ ਸ੍ਕਿਨ ਟੋਨ ਦੇ ਅਕੋਰਡਿੰਗ ਈ ਫਾਉਂਡੇਸ਼ਨ ਲਾਣਾ, ਫਿਰ ਜ਼ਿਆਦਾ ਵਧੀਆ ਲੱਗੇਗਾ। ਹਾਂਜੀ।
ਠੀਕ ਹੈ, ਭੈਣ ਜੀ।
ਫਾਉਂਡੇ
ਸਕਿ੍ਨ ਟੋਨ ਤੇ ਫਿਰ ਉਹਨਾਂ ਨੂੰ ਕਹਿਣਾ ਪਏਗਾ ਨਾ, ਸਾਡੀ ਸਕਿਨ ਟੋਨ ਵਾਲੀ ਫਾਉਂਡੇਸ਼ਨ ਦੇਦੋ।
ਹਾਂਜੀ, ਉਹ ਤੇ ਕਹਿਣਾ ਹੀ ਪਏਗਾ। ਉਹ ਤਾਂ ਤੁਹਾਨੂੰ ਵੇਖਣਾ ਵੀ ਪਏਗਾ, ਸਾਡੀ ਸਕਿ੍ਨ ਟੋਨ ਦੇ ਅਕੋਰਡੀਂਗ ਹੈਗੀ ਹੈ, ਕਿ ਨਹੀ, ਹਾਂ ਪੂਰਾ ਦੇਖਕੇ ਲਿਆਣੀ ਪੈਂਦੀ ਏ, ਹਾਂਜੀ ਭੈਣਜੀ, ਉਸ ਤੋਂ ਬਾਅਦ ਕੰਸੀਨਲ- ਕੰਸੀਲਰ ਲਗਾ ਲੈਣ ਡਕ ਸਰਕਲ 'ਤੇ ਠੀਕ ਏ, ਭੈਣ ਜੀ। ਕੰਸੀਲਰ ਦੀ ਆਪਣੀ ਸਕਿ੍ਨ ਟੋਨ ਦੇ ਅਕੌਰਡੀਂਗ, ਕੰਸੀਲਰ ਲਿਆਣਾ ਕੰਨਸੀਲਰ
ਅਛਾ, ਕੰਨਸੀਲਰ।
ਹਾਂਜੀ ਭੈਣ ਜੀ, ਉਹਨੂੰ ਜਿਹੜਾ ਨਾ, ਉਹ ਵੀ ਆਪਣੀ ਸ੍ਕਿਨ ਟੋਨ ਦੇ ਅਕੌਰਡੀਂਗ ਹੀ ਲੈਕੇ ਆਣਾ
ਅਛਾ, ਕੰਸੀਲਰ ਵੀ ਸ੍ਕਿਨ ਟੋਨ ਨਾਲ ਮੈਚ ਕਰਦਾ ਹੋਏ, ਤੇ ਫਾਉਂਡੇਸ਼ਨ ਵੀ ਸ੍ਕਿਨ ਟੋਨ ਨਾਲ ਹੀ ਮੈਚ ਕਰਦੀ ਹੋਵੇ।
ਹਾਂਜੀ ਭੈਣ ਜੀ, ਬਿਲਕੁਲ ਸਹੀ ਕਿਆ, ਬਿਲਕੁਲ ਸਹੀ। ਉਸ ਤੋਂ ਬਾਅਦ ਕੀ, ਥੋੜ੍ਹਾ ਪਾਊਡਰ ਦੇ ਨਾਲ ਸੈਟ ਕਰਲੋ। ਇਹ ਬੇਸ ਬਣਾਕੇ ਨਾ, ਉਸ ਤੋਂ ਬਾਅਦ ਆਈ ਮੇਕਅਪ ਤੇ ਜਾਣਾ। ਠੀਕ ਹੈ, ਨਹੀਂ ਤਾਂ ਪਹਿਲੇ ਤੁਸੀਂ ਆਈ ਮੇਕਅੱਪ ਵੀ ਕਰ ਸਕਦੇ ਹੋ। ਆਈ ਮੈਕਅਪ ਵੀ ਓਹੀਓ ਪਹਿਲੇ ਕੰਸੀਲਰ ਨਾਲ ਹੋਇਆ, ਪਹਿਲੇ ਤਾਂ ਓਈਓ। ਮੌਇਸ਼ਚਰਾਈਜ਼ਰ, ਪ੍ਰਾਈਮਰ ਲਾਕੇ ਬੇਸ ਬਣਾਲੋ। ਫਿਰ ਕੰਸੀਲਰ ਲਾਲੋ ਆਪਣੀ ਸਕਿੰਨ ਟੋਨ ਦਾ, ਕੰਸੀਲਰ ਲਾਕੇ ਫਿਰ ਤੁਸੀ ਜਿਹੜਾ, ਆਈ ਮੇਕਅੱਪ ਕਰਨਾ ਉਹ ਕਰਲੋ। ਜਿਵੇਂ ਤੁਹਾਡੀ ਡਰੈੱਸ ਬਲੈਕ ਏ, ਬਲੈਕ ਕਰਨਾ ਚਾਹੁੰਦੇ ਹੋ। ਬ੍ਰਾਊਨ ਕਰਨਾ ਚਾਹੁੰਦੇ ਹੋ, ਤੁਹਾਡੇ ਉੱਤੇ ਵੇ।
ਹਾਂਜੀ-ਹਾਂਜੀ ਉਹ ਤਾਂ ਸਬਕਿ ਸਾਡੇ 'ਤੇ ਵੇ, ਅਸੀਂ ਕਿਹੜਾ ਕਲਰ ਪਾਇਆ ਵੇ ਉਸ ਕਲਰ ਦਾ ਹੀ ਹੋਣਾ ਮੇਕਅਪ। ਤੇ ਫਿਰ, ਆਈ ਮੇਕਅਪ, ਹਨਾ ਭੈਣ ਜੀ?
ਹਾਂਜੀ-ਹਾਂਜੀ ਉਹੀਓ ਕਲਰ ਦਾ ਆਈ ਮੇਕਅਪ ਹੋਇਗਾ, ਆਈ ਮੇਕਅਪ ਕਰ ਲਿਆ ਉਸ ਤੋਂ ਬਾਅਦ, ਪਾਊਡਰ ਦੇ ਨਾਲ ਸਭ ਸੈੱਟ ਕਰਕੇ ਬਲਸ਼ਰ ਵਗੈਰਾ ਲਾ ਲੈਣਾ।
ਠੀਕ ਏ ਭੈਣ ਜੀ, ਉਸ ਤੋਂ ਬਾਅਦ ਭੈਣ ਜੀ, ਫਿਰ?
ਬਲਸ਼ਰ ਲਾਓ, ਹਾਈਲਾਈਟਰ ਲਾਓ, ਲਿਪਸਟਿਕ ਲਾਓ ਹੋਗਿਆ ਮੇਕਅਪ। ਬਸ ਫਿਰ ਸੈਟਿੰਗ ਸਪ੍ਰੇ ਦੇ ਨਾਲ ਬਸ, ਐਹੀਓ ਤੇ ਕਰਨਾ ਹੁੰਦਾ, ਸੈਟਿੰਗ
ਅਛਾ ਲੈ ਭੈਣ ਜੀ ਪੰਜ ਮਿੰਟ ਨੀ ਲੱਗੇ ਤੇ ਮੇ ਪਰ ਹੋ ਗਿਆ ਮੈ ਤੇ ਕਿਹਾ ਸੀ ਲੱਗੇਗਾ ਟਾਈਮ
ਨਾ ਨਾ ਭੈਣ ਜੀ ਇਨਾ ਟਾਈਮ ਨੀ ਲੱਗਦਾ ਮੇਕਅਪ ਨੂੰ ਹੋ ਹੀ ਜਾਂਦਾ ਬਸ ਪੰਦਰਾਂ ਮਿੰਟ ਦੇ ਅੰਦਰ ਵਿਚ ਵਿਚ ਦੋ ਦੋ ਮਿੰਟ ਹਾਂ ਵਿਚ ਵਿਚ ਦੋ ਦੋ ਮਿੰਟ ਰੁਕਣਾ ਪੈਂਦੇ ਨਾ ਹਰ ਸਟੈਪ ਤੇ
ਅਛਾ ਥੋੜ੍ਹਾ ਉਹਨੂੰ ਸੁਕਾਉਣਾ ਪੈਂਦਾ ਜਿਵੇ ਇਕ ਸਟੈਪ ਕੀਤਾ। ਫਿਰ ਉਹਨੂੰ ਥੋੜ੍ਹਾ ਸੁਕਾਓ ਫਿਰ ਦੂਜਾ ਸਟੈਪ ਕੀਤਾ। ਅਛਾ ਅਛਾ ਠੀਕ ਹੈ।
ਹੋਰ ਸੁਣਾਓ ਭੈਣ ਜੀ ਕੀ ਕਰਦੇ ਪਏ ਹੋ।
ਫਿਰ ਤੁਸੀਂ ਕਿਸੇ ਹੋਰ ਦਾ ਵੀ ਮੇਕਅਪ ਕਰਦੇਓ ਕਿ ਆਪਣਾ ਹੀ ਕਰਦੇ ਹੋ ਬਸ।
ਨਾ ਨਾ ਭੈਣ ਜੀ ਮੈ ਸਿਰਫ ਆਪਣਾ ਕਰਦੀ ਆ ਕਿਸੇ ਹੋਰ ਦਾ ਨਹੀ ਕਰਦੀ। ਕਈਆਂ ਨੂੰ ਪਸੰਦ ਆਂਦੈ ਹੈ। ਕਈਆਂ ਨੂੰ ਨਹੀ ਆਉਦਾ ਫਿਰ
ਸਹੀ ਗੱਲ ਹੈ। ਅਜ ਕਲ ਲੋਕੀ ਮੇਕਅੱਪ ਵਿਚ ਕਿਵੇ ਕਿਵੇ ਦਾ ਕਰਨ ਲੱਗ ਗਏ ਨੇ। ਕਈ ਤੇ ਬਿਲਕੁਲ ਲਾਲ ਕਰ ਲੈਦੇ ਨੇ ਆਪਣਾ ਮੂੰਹ।
ਸਹੀ ਗੱਲ ਹੈ ਭੈਣ ਜੀ।
ਹੈਨਾ ਭੈਣ ਜੀ ਦੇਖੋ ਨੇ ਤੁਸੀਂ ਐਵੇਂ ਦੇਖ ਇਕ ਦੋ ਬੰਦੇ ਜਿਹੜਾ ਆਪਣਾ ਮੂੰਹ ਬਿਲਕੁਲ ਲਾਲ ਕਰਦੇ ਨੇ।
ਹਾਂਜੀ ਮੈਂ ਤੇ ਦੇਖੇ ਦੇ ਨੇ ਭੈਣ ਜੀ ਐਵੇਂ ਦੇ ਕਾਫ਼ੀ ਬੰਦੇ ਦੇਖੇ ਦੇ ਨੇ।
ਅੱਛਾ ਬਸ ਸੈਂਸ ਹੀ ਨਹੀਂ ਹੈਗੀ ਨਾ।
ਹਾਂ ਪਿੱਛੇ ਜੇ ਮੈਂ ਟ੍ਰੇਨ ਦਾ ਸਫ਼ਰ ਕੀਤਾ ਸੀ ਨਾ ਉੱਥੇ ਇੱਕ ਜਨਾਨੀ ਵੇਖੀ ਸੀ ਮੈਂ। ਪੂਰਾ ਆਪਣਾ ਮੂੰਹ ਲਾਲ ਕਰਕੇ ਆ ਗਈ ਸੀ।
ਅੱਛਾ।
ਹੋਰ ਕੀ ਦੇਖ ਦੇਖ ਕੇ ਹੈਰਾਨੀ ਹੋ ਰਹੀ ਸੀ।
ਬਸ ਜਰਾ ਜਰਾ ਹੈਗੇ ਦੋ ਮਿੰਟ ਰੋਕ ਕੇ ਲਾ ਲੈਣਾ ਹਾਂ। ਕਿ ਲਾਗੇ ਨੇ ਲਾਗੇ ਪੋਚੇ ਬਾਕੀ। ਅੱਛਾ ਫ ਫ਼ੇਰ ਲਾ ਲੋ ਤੁਸੀਂ ਕੋਈ ਨੀ ਲਾ ਲੋ।
ਪੈਨ ਜੀ।
ਇੱਕ ਮਿੰਟ ਹਾਂਜੀ ਭੈਣ ਜੀ ਬਸ ਕੰਮ ਕੋਈ ਕਰਦੀ ਪਈ ਸੀ ਉਹ ਕੰਮ ਵਿੱਚ ਥੋੜਾ ਕੰਮ ਦੂਜਾ ਆ ਗਿਆ ਸੀ ਹਾਂਜੀ ਹੋਰ ਸੁਣਾਓ ਭੈਣਜੀ।
ਹਾਂਜੀ ਤੁਸੀਂ ਦੱਸਓ ਸੀ ਟ੍ਰਰੇਨ ਚ ਕਿਸੇ ਨੇ ਬੜਾ ਭੈੜਾ ਮੇਕਅਪ ਕੀਤਾ ਹੋਇਆ ਸੀ।
ਹੋਰ ਕੀ ਭੈਣ ਜੀ ਦੇਖ ਦੇਖ ਕੇ ਇਨਾ ਅਜੀਬ ਲੱਗ ਰਿਹਾ ਸੀ ਨਾ ਪੂਰਾ ਮੂੰਹ ਲਾਲ ਕਰਕੇ ਆ ਗਈ ਸੀ ਪੂਰਾ ਹੀ ਮੂੰਹ।
ਬਸ ਸੈਂਸ ਨਹੀ ਨਾ ਆਉਦੀ ਮੇਕਅਪ ਕਰਨ ਦੀ ਕਿਵੇ ਕਰਨਾ ਕਿਵੇ ਨ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਪੁੱਛ ਲਿਆਵੇ। ਕਿ ਮੇਕਅੱਪ ਕਿਵੇ ਕਰਨਾ ਆ। ਹੋਰ ਕਿਤੇ ਮੈ ਵੀ ਐਵੇ ਦਾ ਲਾਲ ਮੂੰਹ ਕਰਕੇ ਕਿਤੇ ਚਲੀ ਜਾਵਾਂ ਲੋਕੀ ਮੇਰਾ ਮਜ਼ਾਕ। ਅਪਣਾ ਦੇਖੋ ਲਾਲ ਮੂੰਹ ਕਰਕੇ ਆ ਗਈਏ।
ਹੋਰ ਕੀ ਪੈਂਜੀ।
ਤਾਂ ਤਾਂ ਬਸ ਐਹੀਓ ਗੱਲਾਂ ਤੋਂ ਹੁੰਦਾ ਵੀ ਬਸ ਥੋੜ੍ਹਾ ਬਚ ਕੇ ਰਹੀਏ ਫ਼ਿਰ ਬੰਦੇ ਨੇ ਮੇਕਅਪ ਸੋਹਣਾ ਕੀਤਾ ਹੋਏ ਤੇ ਵਾਹ ਵਾਹ ਹੋ ਜਾਂਦੀ ਹੈ ਜੇ ਮੇਕਅੱਪ ਭੈੜਾ ਕੀਤਾ ਹੋਏ। ਤੇ ਲੋਕੀ ਫੇਿਰ ਮਜ਼ਾਕ ਉਡਾਉਂਦੇ ਨੇ ਜਿਵੇਂ ਹੁਣ ਤੁਸੀਂ ਉਡਾਉਂਦੇ ਹੀ ਪਏ ਹੋ ਟ੍ਰੇਨ ਵਿੱਚ ਕਿਸੇ ਜਨਾਨੀ ਨੇ। ਬੇਕਾਰ ਮੇਕਅੱਪ ਕੀਤਾ ਸੀ ਤੁਸੀਂ ਹੁਨ ਗੱਲ ਕਰਦੇ ਹੀ ਪਏ ਹੋ। ਫੇਿਰ ਐਵੇਂ ਗੱਲ ਹੋ ਜਾਂਦੀ ਹੈ ਨਾ ਵੀ ਉਹਨੇ ਬੇਕਾਰ ਮੇਕਅੱਪ ਕੀਤਾ ਸੀ।
ਸਹੀ ਗੱਲ ਹੈ ਭੈਣ ਜੀ।
ਚਲੋ ਭੈਣ ਜੀ ਠੀਕ ਹੈ ਮੈਂ ਫਿਰ ਤੁਹਾਨੂੰ ਫਿਰ ਫੋਨ ਕਰਾਂਗੀ ਭੈਣ ਜੀ।
ਹਾਂਜੀ ਭੈਣ ਜੀ ਚਲੋ ਠੀਕ ਹੈ।